ਹੈਲੋ!
ਸਸ ਸ੍ਰੀ ਕਾਲ ਜੀ।
ਹਾਂਜੀ, ਸਸ ਸ੍ਰੀ ਕਾਲ ਜੀ, ਹਾਂਜੀ ਸ
ਠਾਕ ਜੀ।
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਸਭ ਵਦੀਆ ਤੁਸੀਂ ਸੁਨਾਓ, ਠੀਕ ਓ? ਬਸ ਕੁਛ ਨੀ ਸ਼ਾ ਸ਼ਾਮ ਦੀ ਚ ਚ ਸ਼ਾਮ ਦੀ ਚਾਹ ਬਨਾਈ ਸੀ ਹੁਨ ਚਾਹ ਪੀਨ ਲੱਗੇ ਸੀ ਬਸ। ਆਜੋ ਪੀ ਲੋ ਚਾਹ ਤੁਸੀਂ ਵੀ।
ਚਾ ਦਾ ਈ ਟਾਈਮ ਹੈ ਜੀ।
ਹਾ-ਹਾ-ਹਾ-ਹਾ! ਹੋਰ, ਪੰਜਾਬੀਆਂ ਦੇ ਘਰ ਤੁਹਾਨੂੰ ਪਤਾ ਹੀ ਹੈ, ਸ਼ਾਮ ਦੀ, ਸ਼ਾਮ ਦੀ ਚਾਹ ਦਾ ਟਾਈਮ ਹੁੰਦਾ ਨਾ, ਏ ਛੇ ਵਜੇ ਦਾ ਟਾਈਮ, ਹਾਂਜੀ।
ਚਾਹ ਵਾਲਾ ਹੀ ਹੋਇਆ ਦੋ, ਹੁਣ ਮੌਸਮ ਠੰਡਾ ਹੋਇਆ ਦਾ ਮੌ
ਹਾਂਜੀ-ਹਾਂਜੀ ਹੁਣ ਚਾਹ ਵੀ ਅੱਛੀ ਲੱਗ ਰਹੀ ਏ ਚਾਹ ਵੀ ਇੱਕ ਦੀ ਜਗਾ, ਦੋ ਕੱਪ ਪੀਤੀ ਜਾਂਦੀ ਏ, ਮੌਸਮ ਵਧੀਆ ਹੋ ਗਿਆ ਐ ਹ
ਨਾਲ ਪਕੌੜੇ, ਤਲਵਾ ਲਏ ਅਸੀ ਤਾ ਜੀ, ਮੈਂ ਕਿਹਾ ਚਲੋ ਪਕੌ ਪਕੌੜੇ ਤੱਲੋ ਅਜ, ਮੌਸਮ ਵਧੀਆ ਬਣਿਆ, ਹੀ-ਹੀ-ਹੀ!
ਐਂ, ਵੇਂ ਬਾਰਿਸ਼
ਬਾਰਿਸ਼ ਹੋਵੇ, ਤੇ ਨਾਲ ਪਕੌੜੇ ਹਾਂ! ਨਾਲ ਪਕੌੜੇ ਤਲਵਾਓ, ਨਾਲੇ ਚਾਹ ਦਾ ਮਜਾ ਲਓ
ਸਹੀ ਕਹਿ ਰਹੇ ਹੋ, ਅਸੀਂ ਵੀ ਉਹ ਬਣਾਏ
ਨਾਂ ਤੁਹਾਡਾ, ਮੈਂ ਕਿਹਾ
ਹਾਂਜੀ-ਹਾਂਜੀ! ਬਸ। ਕ ਤੁਸੀਂ, ਮੈਂ ਵੀ ਵੇਟ ਹੀ ਕਰ ਰਹੀ ਸੀ। ਮੈਂ ਕਿਹਾ ਬੜੇ ਦਿਨ ਹੋ ਗਏ, ਵੀਰ ਜੀ ਦਾ ਫੋਨ ਆਇਆ ਨਈ ਤੇ ਮੈਂ, ਸੋਚ ਹੀ ਰਹੀ ਸੀ। ਤੇ ਮੈਂ ਕਿਹਾ, ਚੱਲ ਅੱਜ ਕਰਾਂਗੀ ਫੇਰ ਤੁਹਾਡਾ ਆ ਹੀ ਗਿਆ, ਮੈਂ ਕਿਹਾ ਚੱਲ ਵਧੀਆ, ਆ ਹੀ ਗਿਆ ਫੋਨ ਹਾ ਹਾ ਹਾ 'ਹੋਰ ਸੁਣਾਓ, ਹੋਰ ਠੀਕ ਸਭ ਬੱਚੇ ਠੀਕ
ਸਭ, ਸਭ ਵਧੀਆ ਜੀ, ਬੱਚੇ ਠੀਕ, ਤੁਸੀਂ ਸੁਣਾਓ? ਜੀ ਸਭ ਠੀਕ ਠਾਕ ਬੱਚੇ ਠੀਕ ਨੇ ਜੀ!
ਹਾਂਜੀ, ਸਭ ਵਧੀਆ ਬਸ, ਛੁੱਟੀਆਂ ਮਨਾ ਰਹੇ ਨੇ ਅਜੇ ਬੱਚੇ, ਸਕੂਲ ਦੀ ਛੁੱਟੀਆਂ ਹੋਈਆ ਦੀਆਂ
ਅੱਛਾ-ਅੱਛਾ ਹਾਂ ਛੁੱਟੀਆਂ ਤੇ ਫੇਰ ਹੁਣ ਖਤਮ, ਹਾਂ ਬਾ ਖੁੱਲ ਜਾਣੇ ਨੇ ਹਾਂ, ਇੱਕ- ਦੋ ਦਿਨ ਲੱਗਣੇ ਨੇ ਅਜੇ
ਉਹੀ ਨਾ, ਹਾਂ, ਬਸ ਇੱਕ- ਦੋ ਦਿਨ ਦੀ ਗੱਲ ਏ, 'ਫੇਰ ਕੈਦੀ ਕੈਦ ਹੋ ਜਾਣਗੇ ਫੇਰ ਹੁਣ ਤੇ,
ਜ਼ਰੂਰੀ ਵੀ ਹੈਗਾ ਜੀ ਨਾਲੇ, ਜ਼ਰੂਰੀ ਵੀ ਹੈਗਾ ਇਹ ਨਾਲੇ ਆਹ ਮੋਜ ਸਹੀ ਗੱਲ ਏ, ਇਹਨਾਂ ਜਰੂਰੀ ਵੀ ਨਈ ਹੈਗਾ, ਬੱਚਿਆਂ ਨੇ ਹੁਣ ਛੁੱਟੀਆਂ ਹੋਗੀਆਂ ਹਾਂ, ਹੁਣ ਤੇ ਮੌਜ ਕਰ ਰਹੇ ਨੇ ਬੱਚੇ, ਹੁਣ ਛੁੱਟੀਆਂ ਹੁਣ ਹੋਈਆਂ ਤੇ ਹੁਣ ਖ ਤਾਂ ਹੋਈਆਂ ਹੁਣ, ਫਿਰ ਦੁਬਾਰਾ ਕੇਦ ਚ ਪੈ ਜਾਣਗੇ
ਹਾਂਜੀ, ਹਾਂਜੀ ਹੁਣ ਤਾਂ ਕੋਈ ਉੱਠਣ ਦਾ ਟਾਈਮ ਨਈ ਹੈ, ਕੋਈ ਖਾਣ ਦਾ ਟਾਈਮ ਨਈ ਹੈ
ਹਮ
ਕਿਸੇ ਚੀਜ਼ ਦਾ ਹੁਣ ਤੇ, ਟਾਈਮਿੰਗ ਹੈ ਹੀ ਨੀ, ਸਾਰਾ ਸ਼ਡੂਊਲ ਖਰਾਬ ਹੋਇਆ ਦਾ ਏ। ਫਿਰ ਆਪੇ, ਆਪਣੇ ਆਪ ਲਾਈਨ ਤੇ, ਆ ਜਾਣਗੇ ਜਦੋਂ ਸਕੂਲ ਲੱਗ ਜਾਣਗੇ, ਆਪੇ ਸਾਰੇ ਸ਼ਡਿਊਲ ਤੇ ਆ ਜਾ ਹਾਂਜੀ, ਹਾਂਜੀ।
ਸਾਡੇ ਤੇ ਨਾ ਇੱਥੇ, ਛੁੱਟੀਆਂ ਚ ਬੱਚਿਆਂ ਨੂੰ ਗੁਰਦੁਆਰੇ ਹਾਂਜੀ, ਮੈਂ ਕਿਹਾ ਸਾਡੇ ਇੱਥੇ ਤਾਂ, ਛੁੱਟੀਆਂ ਸੀ ਨਾ ਇਥੇ ਬੱਚਿਆਂ ਨੂੰ ਉਹ ਗੁਰਮਤ ਕਲਾਸਾਂ ਲਗਾਦੇ ਪਏ ਸਨ। ਤੇ ਗੁਰਮਤ ਕਲਾਸਾਂ, ਜਿਹੜੀਆਂ ਲਗਈਆਂ ਸੀ ਨਾ ਤੇ ਉਹ ਫੇਰ, ਉਹਦੇ ਵਿੱਚ ਬੱਚੇ ਜਿਰਾ ਬਿਜੀ ਰਹਿੰਦੇ ਨੇ
ਅੱਛਾ, ਇਹ ਤੇ ਬੜੀ ਵਧੀਆ, ਗੱਲ ਹੈਗੀ ਏ ਬੱਚੇ ਸਿੱਖਦੇ ਬੱਚੇ ਸਿ ਅਹ ਸਿਖਾਦੇ, ਹੋਣਗੇ ਉੱਥੇ ਫੇਰ ਕੀ ਸਿਖਾਉਂਦੇ ਨੇ ਬੱਚਿਆਂ ਨੂੰ ਫੇਰ?
ਅਹ ਮਤਲਬ ਪਾਠ ਦੀ ਉਹ ਦੱਸ ਕੇ ਸ਼ੁੱਧਤਾ ਤੇ- ਕਕਾਰਾਂ, ਬਾਰੇ ਦੱਸਦੇ ਨੇ। ਔਰ ਜਿਹੜੇ ਦਸਤਾਰ ਬਣਨਾ ਚਾਹੁੰਦੇ ਨੇ ਹਾਂਜੀ ਉਹਨਾਂ ਨੂੰ ਦਸਤਾਰ ਦੇ ਬਾਰੇ ਦਿੰਦੇ ਨੇ।
ਅੱਛਾ, ਇਹ ਤੇ ਬੜੀ ਅੱਛੀ ਨੌਲੇਜ ਦਿੰਦੇ ਨੇ ਬੱਚਿਆਂ ਨੂੰ।
ਮਤਲਬ ਜਿਹੋ ਜਿਹਾ ਬੱਚੇ ਦਾ ਇੰਟਰਸਟ ਹੁੰਦਾ ਨਾ ਜੀ, ਜਿਹੋ ਜਿਹੇ ਬੱਚੇ ਦਾ ਇੰਟਰਸਟ ਹੁੰਦਾ ਨਾ, ਉਹੋ ਜਿਹਾ ਉਹਨੂੰ ਜਿਵੇਂ ਕੋਈ ਪਾਠ ਕਰਨ ਵਾਲਾ ਬੱਚਾ ਹੈਗਾ।
ਠੀਕ ਏ।
ਉਹਦੀ ਪਾਠ ਸੁਣਨਗੇ ਉਹਦੇ ਤੇ ਉਹਨਾਂ ਨੂੰ ਆਪਣਾ, ਉਹਦੀ- ਉਹਦੀ ਸ਼ੁੱਧਤਾ ਦੱਸਣਗੇ, ਵੀ ਇੱਥੇ ਆ ਗਲਤੀ ਕਰ ਰਹੇ ਹੋ। ਜੇ ਨਹੀਂ ਕਿਸੇ ਨੂੰ ਜਾਚ ਹਾਂ ਓਨੂੰ ਪਾਠ ਸਿਖਾਉਣਗੇ, ਤੇ ਜੇ- ਆਪਣਾ ਮੰਨ ਲਓ ਕੋਈ ਬੱਚੇ ਹੈਗੇ ਨੇ, ਜਿਹਨਾਂ ਨੂੰ ਪਾਠ ਨਹੀਂ ਆਉਂਦਾ ਉਹਨਾਂ ਨੂੰ ਪਾਠ ਸਿਖਾਨਗੇ।
ਅੱਛਾ, ਅੱਛਾ।
ਦੇ ਆਉਂਦਾ ਏ ਉਹਨਾਂ ਨੂੰ ਪਾਠ ਦੀ ਸ਼ੁੱਧਤਾ, ਜਿਹਨਾ ਨਹੀਂ ਆਂਦਾ ਉਹ ਨੂੰ ਪਾਠ ਸਿਖਾਉਣਗੇ, ਜਿਹੜੇ ਉਸ ਤੋਂ ਛੋਟੇ ਬੱਚੇ ਨੇ। ਉਹਨਾਂ ਨੂੰ ਦਸਾਂ ਗੁਰੂਆਂ ਦੇ ਨਾਮ, ਜਾਂ ਫੇਰ ਆਪਣਾ ਇਤਿਹਾਸਿਕ ਗੁਰਦੁਆਰੇ,
ਹਾਂਜੀ-ਹਾਂਜੀ।
ਨੋਲੇਜ ਦਿੰਦੇ ਨੇ, ਮਤਲਬ ਕਹਿਦਾ ਮਤਲਬ ਜਿਸ ਤਰਾਂ ਬੱਚਾ ਹੈਗਾ ਨਾ, ਛੋਟਾ ਬੱਚਾ ਹੈ ਤੇ ਛੋਟੇ ਬੱਚੇ, ਬੱਚੇ ਦੇ ਹਿਸਾਬ ਨਾਲ ਉਹਨਾਂ ਨੂੰ,
ਸਿਖਾਉਣਗੇ ਠੀਕ ਹੈ, ਹੂੰ ਫੇਰ ਅੱਛਾ, ਅੱਛਾ।
ਹਾਂ ਤੇ ਵੱਡੇ ਬੱਚਿਆਂ ਨੂੰ ਓਸ ਹਿਸਾਬ ਨਾਲ ਕਰਦੇ।
ਹਾਂਜੀ, ਹਾਂ ਫੇਰ ਤੇ ਉਹ ਵੀ ਸਿਖਾਉਂਦੇ ਹੋਣਗੇ ਗੁਰਮੁਖੀ ਵੀ ਬੱਚਿਆਂ ਨੂੰ ਅੱਜ ਕੱਲ ਆਉਂਦੀ ਨੀ ਹੈਗੀ ਜਿਵੇਂ ਪੰਜਾਬੀ। ਅੱਜ ਕੱਲ ਬੱਚਿਆਂ ਨੂੰ ਜਿਵੇਂ ਪੰਜਾਬੀ ਵੀ ਸਿਖਾਉਂਦੇ ਹੋਣਗੇ।
ਹਾਂਜੀ- ਹਾਂਜੀ ਉਹ ਜਿਵੇਂ ਕਈ ਬੱਚੇ ਹੈਗੇ ਨੇ ਇੰਗਲਿਸ਼- ਮੀਡੀਅਮ ਪੜਦੇ ਨੇ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਤੇ ਫੇਰ ਉਹਨਾਂ ਨੂੰ ਪੰਜਾਬੀ- ਦੇ ਬਾਰੇ ਵੀ ਦਿੰਦੇ ਨੇ ਗਿਆਨ ਮਤਲਬ ਕਹਿਣ ਦਾ ਮਤਲਬ ਵੀ ਜਿਹੋ ਜਿਹਾ ਬੱਚੇ ਹੈਗਾ ਜਾਂ ਟੀਚਰ ਹੈਗੇ ਨੇ ਪੰਜ- ਚਾਰ, ਉਹ ਆਪਣਾ ਸੇਵਾ ਕਰਦੇ ਨੇ ਤੇ ਉਹ ਫੇਰ ਸਾਰਾ ਕੁਛ- ਜਵੇ ਜੀ ਨੂੰ ਹਾਂ ਉਹਦੇ ਇੱਕ ਤੇ ਟਾਈਮ ਪਾਸ ਹੋ ਜਾਂਦਾ ਐ। ਹਾਂ ਵ ਸੇਵਾ ਵੀ ਹੈ ਸਭ ਤੋਂ ਵੱਡੀ ਗੱਲ ਹੈ ਫੇਰ ਬੱਚਿਆਂ ਦੀ-
ਸਹੀ ਚੰਗੇ ਪਾਸੇ ਬੱਚੇ ਲੱਗ ਜਾਂਦੇ ਨੇ ਘਰ ਬੈਠ ਕੇ ਬੱਚਿਆਂ ਨੇ ਮੋਬਾਇਲ ਹੀ ਚਲਾਣੇ ਨੇ ਟੀ ਵੀ- ਚਲਾਣੇ ਨੇ, ਤੇ- ਕੁਛ ਹਾਂਜੀ ਸਿੱਖ ਲੈਣਗੇ ਕੁਛ ਐ- ਤੇ ਬੜੀ ਵਧੀਆ ਗੱਲ ਹੈਗੀ ਏ ਸਾਡੇ- ਸਾਡੇ ਸ਼ਹਿਰ ਚ ਤੇ ਨੀ ਹੁੰਦਾ ਹੈਗਾ ਅਗਰ ਇੱਥੇ ਹੁੰਦਾ- ਹੁੰਦਾ ਨਾ-
ਫ੍ਰੀ ਸੇਵਾ- ਫ੍ਰੀ ਸੇਵਾ ਹੁੰਦੀ ਹੈ ਗੁਰਦੁਆਰੇ ਦੇ ਵਿੱਚ ਫ੍ਰੀ ਸੇਵਾ ਹੁੰਦੀ ਹੈ। ਤੇ ਕਹਿੰਦੇ ਨੇ ਜ਼ਰੂਰ ਬਈ ਜਿਹੜੇ ਬੱਚਿਆਂ ਨੂੰ ਜਿਵੇਂ ਇੰਟਰਸਟ ਹੈਗਾ। ਕਈ ਬੱਚੇ ਕੀਰਤਨ ਸਿੱਖਣਾ ਚਾਹੁੰਦੇ ਨੇ- ਉਹਨਾਂ ਨੂੰ ਕੀਰਤਨ ਦੇ ਬਾਰੇ ਅਹ ਬਈ- ਹਰਮੋਨੀਅਮ ਸਿੱਖਣਾ ਚਾਹੁੰਦੇ ਨੇ ਤੇ ਹਰਮੋਨੀਅਮ- ਤੇ ਜੇ ਅਰ ਕੋਈ ਤਬਲਾ ਸਿੱਖਣਾ ਚਾਹੁੰਦਾ ਹੈ ਤਬਲਾ ਵੀ ਸਿਖਾਉਣਗੇ- ਮਤਲਬ ਕਹਿਣ ਦਾ ਮਤਲਬ ਹੈਗਾ ਕਿ ਵੀ ਬੱਚਿਆਂ ਨੂੰ-
ਹਾਂਜੀ ਹਾਰਮੋਨੀਅਮ ਦਾ ਬੋਤ ਸ਼ੌਂਕ ਹੈ ਸਾਡੇ ਬੱਚਿਆਂ ਨੂੰ- ਪਰ ਕੋਈ ਸਿਖਾਉਣ ਵਾਲਾ ਨੀ ਹੈਗਾ ਇੱਥੇ।
ਹਾਂ ਤੇ ਹੋਣਾ ਚਾਹੀਦਾ ਜੀ ਹਰਮੋਨੀਅਮ ਦਾ ਸਭ ਤੋਂ ਵੱਡੀ ਗੱਲ ਪਤਾ ਕੀ ਇਹ- ਬੱਚਾ ਸ਼ੌਕੀਨ ਜਿਸ ਚੀਜ਼ ਚ ਹੋਏਗਾ ਨਾ ਅਗਰ ਉਹਨੂੰ ਉਸ ਚੀਜ਼ ਦਾ ਮਿਲ ਜਾਏਗਾ ਨਾ ਅੱਗੋਂ ਗਰੋਥ ਹੋ ਜਾਏਗੀ ਉਹਦੀ ਫੇਿਰ ਇਸ ਤਰ੍ਹਾਂ ਹੁੰਦਾ ਹੈਗਾ
ਕਰੋ ਜਿਹੜੀ ਚੀਜ਼ ਚ ਇੰਟਰਸਟ ਹੋਏ ਨਾ ਅਗਰ ਉਹ ਮਿਲ ਜਾਏ ਨਾ ਤੇ ਬੱਚਾ ਫਿਰ ਆਪਣੇ ਆਪ ਉਹ ਅੱਛਾ। ਅੱਛਾ ਹੋ ਜਾਂਦਾ, ਅੱਗੇ ਵੱਧ ਜਾਂਦਾ, ਬੱਚਾ ਹਾਂਜੀ।
ਹਾਂ ਬਾਕੀ ਜਿਵੇਂ ਹੁਣ ਕਈ ਬੱਚੇ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹ ਬਹੁਤ ਵੱਡੇ ਹੈਗੇ ਨੇ ਜਿਵੇਂ ਉਹਨਾਂ ਨੂੰ ਅਹ ਵੱਡੀ ਕਲਾਸਾਂ ਦੇ ਬ ਉਹ ਆਉਂਦੇ ਨੇ, ਉਹ ਕਰਾਉਂਦੇ ਨੇ, ਛੋਟੇ ਬੱਚਿਆਂ ਨੂੰ- ਮਤਲਬ ਕਹਿਣ ਦਾ ਮਤਲਬ ਇੱਕ ਦੂਜੇ ਨਾਲ ਰਲ ਮਿਲ ਕੇ ਸਾਰੇ ਬੱਚੇ ਜਿਹੜੇ ਨੇ ਨਾ ਉਹ ਮਾਸਟਰ ਉਹਰ ਕਹਿ ਦਿੰਦੇ ਨੇ ਵੀ ਤੁਸੀਂ ਇਹ ਚੀਜ਼ ਇਹਨੂੰ ਸਿਖਾਔ ਏ ਮਤਲਬ ਉਹ ਕਹਿਣ ਦਾ ਮਤਲਬ ਇੱਕ ਬੁੱਕ ਜਿਹਾ ਬਣਾ ਛੱਡਦੇ ਨੇ ਬਈ ਇਹ ਛੋਟੇ ਬੱਚਿਆਂ ਨਾਲ ਤੁਸੀਂ ਇਹਨਾਂ ਨੂੰ ਇਹ ਕਰੋ ਵੀ ਤੁਹਾਡਾ ਵੀ ਹੋਜੇਗਾ। ਇਹਨਾਂ ਦਾ ਵੀ ਹੋ ਜੇਗਾ ਔਹ ਸੇਵਾ ਕਰਦੇ
ਹਾਂਜੀ। ਹਾਂ ਵੱਡੇ ਬੱਚੇ ਜੋ ਉਹਨਾਂ ਚ ਜੋ ਉਹਨਾਂ ਚ ਟੈਲੈਂਟ ਉਹ ਆਪ ਛੋਟੇ ਬੱਚਿਆਂ ਨੂੰ ਦੇ ਦਿੰਦੇ ਆ ਆਪਣੇ ਤੋਂ ਛੋਟ ਬੱਚਿਆਂ ਨੂੰ ਨਾਲੇ ਹਾਂਜੀ- ਹਾਂਜੀ ਵਲੰਟੀਅਰ ਬਣ ਜਾਂਦੇ ਹੋਣੇ ਨਾ ਬੱਚਿਆਂ ਨੂੰ ਹੀ ਬਣਾ ਦਿੰਦੇ ਹੋਣੇ ਸਈ ਐਸਾ ਹੀ ਚੱਲ ਸਕਦੀ ਹੈ ਹਾਂਜੀ।
ਹਾਂ ਇਹ ਗੱਲ ਹੋਰ ਹੈ ਨਾ ਹੁਣ ਜਿਹੜੇ ਬੱਚੇ ਮੁੰ ਜੇ ਹੈਗੇ ਨੇ ਉਹਨਾਂ ਨੂੰ ਦਸਤਾਰ ਦੀ ਆਉਂਦੀ ਨੀ ਹੈਗੀ ਜਾਂਚ। ਉਹ ਸ਼ੌਕ ਹੁੰਦਾ ਹੈਗਾ ਤੇ ਫੇਰ ਉਹ ਉਹਨਾਂ ਨੂੰ ਸ਼ੌਂਕ ਉਨ੍ਹਾਂ ਦਾ ਕਰਨ ਵਾਸਤੇ ਫਿਰ ਉਹਨਾਂ ਨੂੰ ਦਸਤਾਰ ਸਿਖਾਉਣਗੇ ਕਿ ਦਸਤਾਰ ਬੰਨਾ ਜਾਂਦੇ ਤੇ ਉਹਦਾ ਵੀ ਹੈਗੇ ਹੈ ਮਤਲਬ ਕਹਿੰਦਾ ਸਿੱਖਾਂ ਦੇ ਪ੍ਰਤੀ ਜਿਹੜੀ ਵੀ ਉਹ ਕੋਈ ਗੱਲ ਹੈਗੀ ਨਾ ਉਹ ਸਾਰੇ ਹੀ ਉੱਥੇ ਕਰਦੇ ਨੇ।
ਹਾਂਜੀ ਆਪਣੇ ਧਰਮ ਬਾਰੇ ਬੱਚਿਆਂ ਨੂੰ ਵੀ ਅਵੇਅਰ ਕਰਦੇ ਨੇ ਵੀ ਇਹ ਸਾਡਾ ਧਰਮ ਹੈਗਾ ਵੇਂ। ਅਗਰ ਦੱਸਾਂਗੇ ਬੱਚਿਆਂ ਨੂੰ ਤਾਂ ਹੀ ਪਤਾ ਲੱਗੇਗਾ ਨਾ ਸਾਡੇ ਧਰਮ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਅਗਰ ਅਸੀਂ ਬੱਚਿਆਂ ਨੂੰ ਦੱਸਾਂਗੇ ਨੀ ਤੇ ਬੱਚਿਆਂ ਨੂੰ ਆਪਣੇ ਧਰਮ ਦੇ ਬਾਰੇ ਕੀ ਪਤਾ ਚੱਲੇਗਾ ਇਹ ਕਹਿਣ
ਗੱਲ ਬਿਲਕੁਲ ਇਹੀ ਕਹਨਾ ਫੇਰ ਏਕ ਗੱਲ ਹੋਰ ਏ ਫਿਰ ਇੱਕ ਦਿਨ ਇਹਦੇ ਚ ਐ ਨਿਕਾਲਦੇ ਨੇ ਜਿਹਦੇ ਵਿੱਚ ਉਹ ਅਹ ਬੱਚਿਆਂ ਨੂੰ ਬਈ ਮੂਵੀ ਵਗੈਰਾ ਦਿਖਾਉਂਦੇ ਨੇ ਵੀ ਐ ਸ਼ਹਿਰ ਸਾਹਿਬਜ਼ਾਦਿਆਂ ਦੀ ਜਿਹੜੀ ਸਿੱਖ ਉਹਦੇ ਉਹ ਤਾਕਿ ਬੱਚਿਆਂ ਨੂੰ ਹਾਂ-ਹਾਂ ਉਹ ਮਤਲਬ ਬੱਚਿਆਂ ਨੂੰ ਬਿਜ਼ੀ ਰੱਖਣਾ ਹੈ ਸੋ ਸੋ ਦੀ ਸਰਫ਼ੀ ਇੱਕ ਗੱਲ ਹੈ।
ਤਾਂ ਹੀ ਬੱਚੇ ਦਾ ਇੰਟਰਸਟ ਬਣੇੇਗਾ ਨਾ ਤਾਂ ਹੀ ਬੱਚ ਬੱਚੇ ਜਾਣਗੇ ਕੈਂਪ ਚ ਐਵੇਂ ਦੇ ਅਗਰ ਬੱਚਿਆਂ ਦਾ ਇੰਟਰਸਟ ਵੀ ਤਾਂ ਬਣਾਣਾ ਪੈਂਦਾ ਹੈ ਨਾ।
ਇੰਟਰਸਟ ਬਣਾਣ ਕਰਕੇ ਦਿੱਤਾ ਬੰਦਾ ਨੇ ਨਾਲ਼ੇ ਇਹ ਨਾ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਨੂੰ ਅਗਰ ਪਾਸੇ ਲੱਗਿਆ ਰਹੇਗਾ ਨਾ ਬੱਚੇ ਮੋਬਾਇਲ ਵਿੱ ਵੀ ਇਹ ਚੀਜ਼ਾਂ ਨੋਟ ਕਰਦੇ ਨੇ ਵਈ ਮੈਂ ਕੱਲ ਐਂਜ ਕਰਾਵਾਂਗੇ ਇਹ ਚੀਜ਼ ਦੇਖਾਂਗੇ। ਇਹ ਕੱਲ ਨੂੰ ਇਹ ਕਰਾਂਗੇ ਅਸੀਂ ਇੰਟਰਸਟ ਪੈਦਾ ਹੋ ਜਾਂਦਾ ਤੇ ਬੱਚੇ ਫੇਰ ਔ ਇਹੀ ਕੰਮ ਕਰਦੇ ਨੇ ਵੀ ਮੋਬਾਇਲ ਚ ਵੀ ਇਹੀ ਚੀਜ਼ ਚੈੱਕ ਕਰਨਗੇ। ਵੀ ਕੋਈ ਨਵੀਂ ਚੀਜ਼ ਦੱਸੀਏ ਤੇ ਫਿਰ ਉਹ ਮੋਬਾਇਲ ਅੱਛੇ ਜਗ੍ਹਾ ਕੰਮ ਆ ਜਾਂਦਾ।
ਸਹੀ ਕਹਿ ਰਹੇ ਹੋ, ਮਾਈੰਡ ਡਾਇਵਰਟ ਹੋ ਜਾਂਦਾ ਨਾ ਬੱਚੇ ਦਾ, ਅੱਛੇ ਪਾਸੇ ਡ
ਹਾਂ ਮਾਇੰਡ ਡਾਇਵਰਟ ਹੋ ਜਾਂਦਾ ਬਸ ਇਹਦੇ ਅੱਜ ਕੱਲ ਤਾਂ ਤੁਹਾਨੂੰ ਪਤਾ ਤਾਂ ਇਹ ਬੱਚਿਆਂ ਨੂੰ ਮੋੜਨਾ ਬੜਾ ਮੁਸ਼ਕਿਲ ਹੋ ਜਾਂਦਾ।
ਸਹੀ ਕਹਿ ਰਹੇ ਹੋ ਅੱਜ ਕੱਲ ਸਮਝਾਉਣਾ ਬੜਾ ਮੁਸ਼ਕਿਲ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆਏ ਤੇ ਆਏ ਤੇ ਅਸੀਂ ਸਮਝਾ ਨਹੀਂ ਸਕਦੇ ਅੱਜ ਕੱਲ ਦੇ ਬੱਚੇ ਨੂੰ ਜਿਆਦਾ ਕੁਛ ਟੋਕ ਜ਼ਿਆਦਾ ਟੋਕ ਵੀ ਨਹੀਂ ਸਕਦੇ ਬੱਚੇ ਨੂੰ ਅੱਜ ਕੱਲ ਬੱਚੇ ਬਹੁਤ ਜਲਦੀ ਗੁੱਸਾ ਕਰ ਜਾਂਦੇ ਨੇ ਫਿਰ ਗੁੱਸੇ ਚ ਫਿਰ ਗ਼ਲਤ ਕਦਮ ਵੀ ਉਠਾ ਲੈਂਦੇ ਨੇ ਕਈ ਬੱਚੇ ਤੇ
ਪਤਾ ਕੀ ਗੱਲ ਹੁੰਦਾ ਬੱਚਿਆਂ ਨੂੰ ਸਮਝਾਉਣ ਦਾ ਹੀ ਹੁੰਦਾ ਕਿ ਆਪ ਜਾ ਰਹੇ ਆ ਨਾ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਈਏ ਚਲੋ ਬਈ ਬੇਟਾ ਅੱਜ ਚੱਲਣਾ ਹੈਗਾ ਬਈ ਅਸੀਂ ਜਾਣਾ ਹੀ ਜਾਣਾ ਫਿਰ ਗੁਰਦੁਆਰੇ ਸਾਹਿਬ ਚਲੋ ਜੀ ਵੀ ਇੱਕ ਰੂਟੀਨ ਬਣਾਇਆ ਦਾ ਵੀ ਸ਼ਾਮ ਨੂੰ ਜਾਣਾ ਗੁਰਦੁਆਰੇ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਹਾਂ ਆਪ ਜਾਂਦੇ ਹਾਂ। ਤਾਂ ਜਾਂਦਾ
ਹਾਂ ਬੱਚੇ ਨੂੰ ਜੇ ਕਹਾਂਗੇ ਤੂੰ ਜਾ ਤੇ ਉਹ ਇਕੱਲਾ ਉਹ ਨਹੀਂ
ਨਹੀਂ ਜੀ ਉਹ ਨਹੀਂ ਜਾਏਗਾ ਜਾਂ ਉਹਦਾ ਸਾਥ ਹੋਏਗਾ ਨਾ ਤਾਂ ਹੀ ਜਾਂਦਾ ਨਾ ਬੱਚਾ ਫਿਰ ਉੱਥੇ ਬਹਿ ਕੇ ਫਿਰ ਜੇ ਦੱਸ ਪੰਦਰਾਂ ਮਿੰਟ ਭਾਈ ਸਾਹਿਬ ਨੇ ਫਿਰ ਕੋਈ ਸਾਖੀ ਸੁਣਾਉਣੀ ਹੈ ਫਿਰ ਪੁੱਛਦੇ ਨੇ ਪਾਪਾ ਇਹ ਸਾਖੀ ਕੀ ਕੀ ਕਹਿ ਰਹੇ ਸੀ ਕੱਲ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈਗਾ ਸੀ ਨਾ ਤੇ ਬਾਬਾ ਜੀ ਸੁਣਾ ਰਹੇ ਗੁਰਪੁਰਬ ਸੀ ਤੇ ਉਹ ਸੁਣਾ ਉਹ ਦੱਸ ਰਹੇ ਸਨ ਬਾਬਾ ਜੀ ਤੇ ਫਿਰ ਉਹਨਾਂ ਨੇ ਹਾਂ ਪੁੱਛਿਆ ਮੇਰੇ ਕੋਲ ਮੈਂ ਕਿਹਾ ਵੀ ਇਸ ਤਰ੍ਹਾਂ ਸੁਣਾ ਰਹੇ ਸੀ ਕਹਿੰਦੇ ਅੱਛਾ ਅੱਛਾ ਫਿਰ ਬੱਚੇ ਪੁੱਛਦੇ ਵੀ ਨੇ ਜਾਣ ਤੇ ਸੁਣਨਗੇ ਤੇ ਪੁੱਛਦੇ ਵੀ ਨੇ
ਸੁਣਨਗੇ ਤੇ ਪ ਪਤਾ ਲੱਗੇਗਾ ਨਾ ਵੀ ਸਾਡੇ ਗੁਰੂ ਨੇ ਇਹ ਇਹ ਕੀਤੇ ਨੇ ਇੰਝ ਕੀਤਾ ਇਹ ਹੈ ਬੱਚੇ ਸੁਣਨਗੇ ਤੇ ਪਤਾ ਲੱਗੇਗਾ
ਚਲੋ ਬਾਬਾ ਜੀ ਮਿਹਰ ਕਰਨ ਸਾਰਿਆਂ ਦੇ ਘਰ ਐਵੇਂ ਬੱਚੇ ਹੋਣੇ ਚਾਹੀਦੇ ਹੋਣਾ ਵੀ ਚਾਹੀਦਾ ਹਾਂ ਬਿਲਕੁਲ ਬਿਲਕੁਲ
ਸਭ ਦੇ
ਕਿ ਮੋਬਾਇਲਾਂ ਮੋਬਾਇਲਾਂ ਦੀ ਜਿਹੜੀ ਇਹ ਨਾ ਅੱਜ ਕੱਲ ਥੋੜੀ ਜਿਹੀ ਆਈ ਹੈ ਕਿ ਇਹਦੇ ਨਾਲ ਜਿਹੜਾ ਨਾ ਕਈ ਗੱਲਾਂ ਇਹੋ ਜਿਹੀ ਜਿਹੜੀ ਬੱਚੇ
ਫ਼ਾਇਦੇ ਵੀ ਨੇ ਨੁਕਸਾਨ ਵੀ ਨੇ ਕੁਛ ਫਾਇਦਾ ਉਠਾਉਂਦੇ ਨੇ ਕੁਛ ਗ਼ਲਤ ਕਰ ਲੈਂਦੇ ਨੇ ਹੈ ਹਾਂ।
ਉੰਝ ਬੱਚੇ ਦੀ ਮਾਇੰਡ ਦੇ ਉੱਪਰ ਡਿਪੈਂਡ ਕਰਦਾ ਹੈਗਾ ਬੱਚਾ ਕਿੱਦਾਂ ਇੰਟਰਸਟ ਲੈ ਰਿਹਾ
ਮਾਇੰਡ ਵੀ ਸੰਗਤ ਵੀ ਇਹ ਚੀਜ਼ਾਂ ਦਾ ਬੜਾ ਫ਼ਰਕ ਪੈਂਦਾ ਹੈ। ਹੂੰ,,,
ਓਕੇ ਭੈਣ ਜੀ।
ਅੱਛਾ ਜੀ ਠੀਕ ਏ ਜੀ ਠੀਕ ਏ, ਅੱਛਾ ਜੀ ਸ਼੍ਰੀ ਕਾਲ।